ਹੈਲੋ
ਸਸਰੀ ਕਾਲ ਜੀ ਹੋਰ ਕੀ ਕਰਦੇ
ਵਧੀਆ ਜੀ ਵਧੀਆ ਬ ਵਧੀਆ ਵਧੀਆ ਬਸ ਮੈਂ ਭਾਜੀ ਤੁਹਾਨੂੰ ਯਾਦ ਕਰ ਰਿਹਾ ਸੀ ਹਾਂ ਤੁਹਾਨੂੰ ਈ ਫੋਨ ਮਿਲਿਆ ਸੀ ਭਾਜੀ
ਅੱਛੀ ਗੱਲ ਹੈ ਜੀ ਤੁਸੀਂ ਯਾਦ ਕੀਤਾ ਫੋਨ ਕੀਤਾ ਇੱਦਾਂ ਹੀ ਬੰਦੇ ਦਾ ਪਿਆਰ ਬਣਿਆ ਰਹਿਣਾ ਚਾਹੀਦਾ ਜੀ
ਹਾਂ ਮੇਰੀ ਗੱਲ ਸੁਣੋ ਭਾਜੀ ਅਹ ਮੇਰੇ ਕੋਲ ਇੱਕ ਆਈਸ ਮਾੱਦ ਬਾਈਕ ਹੈਗੀ ਏ, ਤੇ ਭਾਜੀ ਓ ਜੇੜਾ ਓਨੂੰ ਦੇਖੋ, ਓਦੇ ਤੇ ਬੋਤ ਜਾਦਾ ਖਰਾਬੀ ਹੋਈ ਪੀ ਐ। ਤੇ ਉਨ ਜਰਾ ਸੈੱਟ ਕਾਰਕੇ ਦੇਓ ਮੈਨੂੰ, ਤੇ ਬਲਕਿ ਮੈਂ ਤਾਨੂੰ ਲਾਸਟ ਟਾਈਮ, ਪਿੱਛੇ ਜੀ ਪਰਸੋਂ ਫੋਨ ਕੀਤਾ ਸੀ, ਤੂਸੀ ਮੇਰਾ ਫੋਨ ਈ ਨੀ ਚੱਕੇਆ ਹੈਗਾ।
ਕੋਈ ਨਾ ਭਾਜੀ, ਮੈਂ ਥੋੜਾ ਐਕਚੁਲੀ ਬਾਰ ਸੀਗਾ, ਤੇ ਬਾਰ ਆਂ ਤੂਸੀ ਮੈਨੂੰ ਪ੍ਰੋਬਲਮ ਦਾੱਸ ਸਕਦੇ ਓ। ਤੇ ਅਪਨੇ ਆਸ-ਪਾਸ ਦੇ ਮਕੈਨਿਕ ਨੂੰ ਦਿਖਾ ਕੇ ਜੋ-ਜੋ ਮੈਂ ਤੁਆਨ, ਤੂਸੀ ਪੁੱਛੋਗੇ, ਓ ਮੈਂ ਦੱਸਾਂਗਾ। ਤੂਸੀ ਆਸ-ਪਾਸ ਦੂਕਾਨ ਤੇ ਅਪਨੀ ਪ੍ਰੋਬਲਮ ਦੂਰ ਕਰ ਸਕਦੇ ਓ।
ਭਾਜੀ ਪਤਾ ਕੀ ਐ ਦੇਖੋ, ਮੈਂ ਤੇ ਤੂਆਡੇ ਕੋਲ ਈ ਠੀਕ ਕਰਵਾਨੀ ਏ, ਮੈਂ ਆਸ ਪੜੋਸ ਨੂੰ ਮੈਂ ਨੀ ਜਾਨਦਾ। ਠੀਕ ਐ, ਕਿਉਂਕਿ ਪ੍ਹੈਲੇ ਈ ਤੂਸੀ ਮੇਰਾ ਕਾੰਮ ਕੀਤਾ ਹੋਏਐ, ਤੇ ਹੁਣ ਤੂਸੀ ਹੀ ਕਰੋਗੇ, ਮੈਂ ਨੀ ਕਿਸੇ ਕੋ ਕਰਾਣਾ, ਭਾਜੀ ਮੇਰਾ ਵਿਸ਼ਵਾਸ ਤੂਆਡੇ ਤੋ ਈ ਐ, ਠੀਕ ਐ ਨਾ।
ਚਲੋ ਠੀ, ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ।
ਹਾਂ, ਹੁਨ ਤੂਸੀ ਐ ਦੱਸੋ ਇੱਕ ਤਾਂ ਓਦੇ ਚ ਅ ਟਾਈਮਿੰਗ ਚੇਨ ਸ਼ਾਏਦ ਪਏਗੀ, ਠੀਕ ਐ। ਤੇ ਨਾਲੇ ਇੱਕ-ਇੱਕ ਵਾਏਜ਼ਰ ਪਏਗਾ ਇਦਾ ਤੇ ਫਿਲਟਰ ਵੀ ਪਏਗਾ, ਮਤਲਬ ਔਲ ਓਵਰ ਬਾਈਕ ਅ ਠੀਕ ਹੋਏਗੀ। ਤੇ ਤੂਸੀ ਮੈਨੂੰ ਐ ਦੱਸੋ ਕਿ ਕਿੰਨਾ ਖਰਚਾ ਆਏਗਾ?
ਮੈਂ ਦੱਸਦਾ ਜੀ ਭਾਜੀ ਤੂਆਨੂੰ ਜਿਵੇਂ ਮਾੰਨ ਲੋ ਕਿ ਟਾਈਮਿੰਗ ਚੈਨ ਹੁੰਦੀ ਐ ਜੀ ਸਾਡੀ। ਜਿੰਨਾ ਇੰਜਨ ਆਵਾਜ ਕਰਦੈ, ਛਨ-ਛਨ ਦੀ ਵਾਜ ਆ ਰੀ ਹੋਏਗੀ। ਤੇ, ਹਾਂਜੀ-ਹਾਂਜੀ। ਹਾਂਜੀ। ਤੇ ਉਂਦੇ ਤੇ ਈ ਪਤਾ ਕੀ ਹੁੰਦੈ, ਸਾਡੀ ਟਾਈਮਿੰਗ ਚੈਨ ਆਗੇ ਜੇੜਾ ਸਿਲੰਡਰ ਹੁੰਦੈ ਨਾ, ਉਦੇ ਊ ਓਦੇ, ਅ ਸਿਲੰਡਰ ਦੇ ਕੋਲ ਇੱਕ ਗਰਾਰੀ ਹੁੰਦੀ ਐ, ਗਰਾਰੀ ਦੇ ਥਰੂ ਪਿੱਛੇ ਕਰੈਂਕ ਚ ਚੈਨ ਹੁੰਦੀ ਐ, ਤੇ ਅੰਦਰ ਨਾ ਪਲਾਸਟ ਟਕ ਦੇ ਬੂਸ਼ੇ ਰੋਲਰ ਹੁੰਦੇ ਨੇ, ਓ ਕਾੱਟ ਜਾਂਦੇ ਨੇ। ਓਦੇ ਕਾਰਨ ਚੈਨ ਅਵਾਜ ਕਰਨੀ ਸਟਾਰਟ ਹੋ ਜਾਂਦੀ ਏ। ਤੇ ਕਾਰ ਦਾਂਗੇ ਓ ਪੂਰਾ ਸੈਟ ਬਏਗਾ।
ਹਾਂਜੀ।
ਤੇ ਪਤਾ ਕੇਆ ਹੁੰਦੈ ਜੀ, ਜਿਵੇਂ ਬਾਈਕ ਚਲਦੀ ਐ ਤੇਜ ਸਪੀਡ ਚ
ਹਾਂਜੀ।
ਤੇ ਉਹ ਰਬੜ ਦੀ ਹੁੰਦੀ ਐ ਜੀ, ਓ ਰਬੜ ਨਾ ਹੀਟ ਹੋ ਕੇ ਘਿੱਸ ਜਾਂਦੀ ਏ। ਮਤਲਬ ਹੁੰਦੀ ਤੇ ਹਾਰਡ ਰਬੜਾ ਨੇ।
ਹਾਂਜੀ।
ਲੇਕਿਨ ਓ ਕੁੱਛ ਟੈਮ ਬਾਦ ਨਾ ਚੱਲ-ਚੱਲ ਕੇ ਘਿਸ ਜਾਂਦੀਐਂ।
ਅੱਛਾ-ਅੱਛਾ, ਤੇ ਭਾਜੀ ਏੱਕ ਗਾੱਲ ਏੱਕ ਇੱਕ ਗਾੱਲ ਹੋਰ ਦੱਸੋ ਹਾਂ, ਹਾਂ, ਇੱਕ ਗਾੱਲ ਹੋਰ ਦੱਸੋ ਭਾਜੀ, ਜਿਸ ਤਰਾਂ ਹੁਨ ਬਾਈਕ ਚੱਲਦੀ ਏ ਨਾ ਐਵੇਂ ਲੱਗ ਰੇਆ ਕਿ ਮਤਲਬ ਪਿੱਛੇ ਮਤਲਬ ਜੇੜਾ ਸ਼ੋਕਰ ਵਾਲਾ ਸਿਸਟਮ ਏ ਨਾ ਮਤਲਬ ਅੱਛੀ ਤਰਾਂ ਮਤਲਬ ਜੰਪਿੰਗ ਨੀ ਕਾਰ ਰੇਆ ਓ।
ਅ ਓ ਜੰਪਿੰਗ ਮਤਲਬ ਚਾਹਾ, ਜਾਦਾ ਕਰ ਨੀ ਰੇਆ?
ਹਾਂਜੀ, ਜੰਪਿੰਗ ਨੀ ਕਾਰ ਰੇਆ ਯਾ ਤੇ ਸੋ਼ਕਰ ਬੈਠ ਗਏ ਨੇ ਯਾ ਫੇਰ ਮਤਲਬ ਕੋਈ ਹੋਰ ਦਿੱਕਤ ਐ, ਮੈਨੂੰ ਕਦੀ-ਕਦੀ ਐਂਜ ਲੱਗਦੈ ਕਿ ਹਾਂਜੀ ਹਾਂ ਮੈਨੂੰ ਲੱਗ ਮੈਨੂੰ ਕਈ ਵਾਰ ਲੱਗਦਾ ਕਿ ਸ਼ਾਇਦ ਪੈਂਚਰ ਹੋ ਗਿਆ ਹੋਏਗਾ ਲੇਕਨ ਮੈਂ ਦੇਖਦਾ ਵਾਂ ਤੇ, ਉਹ ਪਨਚਰ ਨਹੀਂ ਹੋਇਆ ਹੁੰਦਾ ਕੁਛ ਹੋਰ ਪ੍ਰੋਬਲਮ ਹੈ।
ਉਹ ਪਤਾ ਕਿਆ ਹੁੰਦਾ ਭਾਜੀ ਮੈਂ ਦੱਸਦਾ ਤੁਹਾਨੂੰ ਸ਼ੋਕਰਾ ਦੇ ਅੰਦਰ ਹੁੰਦੇ ਆ ਜੀ ਓਇਲ
ਹਾਂਜੀ ਹਾਂਜੀ,
ਫਿਰ ਜਦੋਂ ਓਇਲ ਲੀਕ ਹੋ ਜਾਂਦਾ ਨਾ ਤੇ ਉਹ ਸ਼ੋਕਰ ਥੱਲੇ ਹੋ ਜਾਂਦੇ ਨੇ
ਹਾਂ ਹਾਂ ਹਾਂ,
ਉਹ ਫਿਰ ਜੰਪਿੰਗ ਨਹੀਂ ਕਰਦੇ। ਅਤੇ ਉਹ ਇੱਦਾਂ ਲੱਗਦਾ ਕਿ ਸਾਡੇ ਪਿੱਛੇ ਕੋਈ ਬੈਠਾ ਆ ਬਾਈਕ ਨੀਵੀਂ ਨੀਵੀਂ ਹੈ।
ਹਾਂ ਹਾਂ ਹਾਂ ਨੀਵੀਂ ਨੀਵੀਂ ਜੀ ਲੱਗਦੀ ਹੈ, ਬਿਲਕੁਲ ਬਿਲਕੁਲ
ਹਾਂਜੀ ਆ ਇੱਕ ਸਾਈਡ ਪਤਾ ਇੱਕ ਸਾਈਡ ਜ਼ਿਆਦਾ ਸ਼ੋਕਰ ਥੋੜ੍ਹਾ ਮਤਲਬ ਇੱਕ ਸਾਈਡ ਜ਼ਿਆਦਾ ਲੀਕ ਹੋ ਜਾਂਦਾ ਨਾ ਤੇਲ ਉਹਦੇ ਕਾਰਨ ਬਾਈਕ ਤੁਹਾਨੂੰ ਐਂ ਲੱਗੇਗੀ ਟੇਡੀ ਚੱਲ ਰਹੀ ਗ ਪੈਂਚਰ ਹੈ ਏਦਾਂ ਉਹ ਸ਼ੋਕਰਾਂ ਦੇ ਲੈਵਲ ਬਰਾਬਰ ਨੀ ਹੁੰਦੇ ਨਾ ਜੀ
ਜਿਹੜੇ-ਜਿਹੜੇ ਸੋਕਰ ਹੈ ਨਾ ਭਾਜੀ ਸੋਕੜ ਦੇ ਵਿੱਚੋਂ ਉਹ ਜਿਹੜੀ ਉਹ ਹੁੰਦੀ ਨਾ ਉਹ ਉਹ ਚ ਤੇਲ ਨਿਕਲ ਰਿਹਾ ਤੇਲ
ਰੋਡ ਹਾਂ ਉਹ ਮੈਂ ਕਹਿ ਤੇ ਰਿਹਾ ਤੁਹਾਨੂੰ ਉਹ ਸ਼ੋਕਰ ਹਾਂਜੀ ਉਹ ਸੀਲਾਂ ਲੀਕ ਹੋ ਗਈਆਂ ਨਾ ਜੀ ਸ਼ੋਕਰ ਦੀਆਂ ਜਿਹੜਾ ਸ਼ੋਕਰਾ ਚ' ਨਾ ਓਇਲ ਹੁੰਦਾ ਹੈ ਨਾ ਜੀ ਤੇ ਜਦੋਂ ਆਪਾਂ ਸ਼ੋਕਰ ਥੱਲੇ ਤੋਂ ਪਾਉਦੇ ਹਾਂ ਨਾ ਤੇ ਓਇਲ ਦੇ ਪੰਪ ਦੇ ਨਾਲ ਸ਼ੋਕਰ ਉੱਪਰ ਹੁੰਦੇ ਨੇ ਤੇ ਜਦੋਂ ਸੀਲ ਲੀਕ ਹੋ ਜਾਂਦੀ ਨਾ ਜੀ ਤੇ ਓਇਲ ਬਾਹਰ ਆ ਜਾਂਦਾ ਹੈ ਤੇ ਬਹਿ ਜਾਂਦੇ ਨੇ
ਅੱਛਾ-ਅੱਛਾ ਭਾਜੀ ਇਕ ਗੱਲ ਦੱਸੋ ਜਿਸ ਤਰ੍ਹਾਂ ਕੀ ਹੁਣ ਅਸੀਂ ਇਹ ਜਿਹੜੀ ਸ਼ੋਕ ਚੋਂ ਤੇਲ ਨਿਕਲਣ ਵਾਲੀ ਪ੍ਰੌਬਲਮ ਹੈਗੀ ਏ। ਇਹ ਇੱਕ ਦਮ ਆਉਂਦੀ ਹੈ ਜਾਂ ਫਿਰ ਕੁਛ ਟਾਈਮ ਬਾਅਦ ਆਉਂਦੀ ਹੈ ਜਾਂ ਫਿਰ ਅਸੀਂ ਜਿਆਦਾ ਖੱਡੇ ਖੁੱਡੇ ਚਲਾਵਾਂਗੇ ਜਾਂ ਤਾਂ ਇਕਦਮ ਆ ਜਾਂਦੀ ਹੈ
ਨਹੀਂ-ਨਹੀਂ-ਨਹੀਂ ਭਾਜੀ ਪਤਾ ਇੱਕ ਹੁਣ ਉਹ ਰਬੜ ਦੀ ਸੀਲ ਹੁੰਦੀ ਹੈ ਜੀ
ਹਮ-ਹਮ
ਦੇਖੋ ਹਰ ਇੱਕ ਚੀਜ਼ ਦੀ ਟਾਈਮ ਹੁੰਦਾ ਹੈ।
ਜੀ
ਹੁਣ ਅਸੀਂ ਕੁਛ ਵੀ ਚੀਜ਼ ਲੈਂਦੇ ਹਾਂ ਉਹਦਾ ਟਾਈਮ ਹੁੰਦਾ ਉਹ ਘਿਸਨੀ ਹੈ ਜੀ ਚੱਲ-ਚੱਲ ਕੇ ਹੁਨ ਸ਼ੋਕਰ ਅਪਡਾਊਨ ਹੋਣਗੇ ਉਹ ਰਬੜ ਆਪਣੀ ਜਗ੍ਹਾ ਛੱਡ ਦਿੰਦੀ ਉੱਥੋਂ ਜਗ੍ਹਾ ਛੱਡਣ ਦੇ ਕਾਰਨ ਉੱਥੋਂ ਓਇਲ ਬਾਹਰ ਆ ਜਾਂਦਾ ਹੈ ਤੇ' ਉਹ ਸ਼ੋਕਰ ਬਹਿ ਜਾਂਦੇ ਨੇ ਤੇ ਵੈਸੇ ਦਿੱਕਤ ਨੀ ਆਉਂਦੀ ਸਾਲ ਦੋ ਸਾਲ ਦਿੱਕਤ ਨੀ ਆਉਂਦੀ ਔਰ ਜੇ ਅੱਛੀ ਵਾਰਾ ਸੀਨ ਪਾਈ ਹੋਵੇ ਵਧੀਆ ਬਸ ਇਹਨਾਂ ਦੀ ਸੀ ਸੀਲਾ ਹੁੰਦੀਆਂ ਸੀ ਉਹ ਪੁਆਓ ਓਇਲ ਪੁਆਓ ਸ਼ੌਕਰ ਉਹੀ ਚੱਲ ਜਾਂਦੇ ਨੇ ਸਪਰਿੰਗ ਵਗੈਰਾ
ਠੀਕ ਹੈ-ਠੀਕ ਹੈ ਤੇ ਭਾਜੀ ਅਹ ਭਾਜੀ ਦੇਖੋ ਮੈਂ ਦੋ-ਦੋ ਦਿਨ ਤੁਹਾਡਾ ਵੇਟ ਕਰ ਲੂੰਗਾ ਤੁਸੀਂ ਬਾਹਰ ਹੈਗੇ ਹੋ ਠੀਕ ਹੈ ਲੇਕਿਨ ਤੇਰੀ ਬਾਈਕ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ। ਠੀਕ ਵਾਨਟ ਟੂ ਡੂ ਬਿਲਕੁਲ ਓਕੇੇ ਰਿਪੋਰਟ ਹੋਣੀ ਕੋਈ ਕੰਪਲੇਂਟ ਨਈਂ ਆਣੀ ਚਾਈ ਤੁਸੀਂ ਮੈਨੂੰ ਕਿਆ ਕਿ ਤੁਸੀਂ ਤੁਸੀਂ ਔਰ ਕੋ ਠੀਕ ਕਰਾ ਲੋ ਦੂਸਰੇ ਮਿਸ ਰੀ ਨੂੰ ਦਿਖਾ ਦੋ ਮੈਂ ਇਸ ਤਰ੍ਹਾਂ ਨ੍ਹੀਂ ਕਰਾਂਗਾ। ਅਗਰ ਤੁਸੀਂ ਠੀਕ ਕਰ ਸਕੋਗੇ ਤੇ ਮੈਨੂੰ ਤੁਸੀਂ ਦੱਸ ਦੋ। ਮੈਂ ਉਸ ਉਸੇ ਦਿਨ ਹੀ ਬਾਈਕ ਲੈ ਕੇ ਆਜੂਂਗਾ ਤੁਆਡੇ ਕੋਲ।
ਕੋਈ ਗੱਲ ਨ੍ਹੀਂ ਜੀ ਮੈਂ ਜਿੱਦਾਂ ਈ ਹੋਏਗਾ ਮੈਂ ਤੁਆਨੂੰ ਕੋਲ ਤੇ ਦੱਸਾਂਗਾ। ਲੇਕਿਨ ਭਾਜੀ ਮੈਂ ਇੱਕ ਗੱਲ ਚਵਾਂਗਾ ਦੇਖੋ ਤੁਸੀਂ ਕਸਟਮਰ ਔ, ਵਧੀਆ ਅੱਛੀ ਗੱਲ ਐ ਤੇ ਅਸੀ ਜਿਵੇਂ ਕਿ ਮੰਨ ਲੋ ਕਿ ਕਸਟਮਰ ਨੂੰ ਬਾਈਕਲ ਚ ਕਿਹੜਾ ਤੇਲ ਪਵਾਉਣਾ ਚਾਈਦਾ ਮਤਲਬ ਜਿੰਨਾ, ਵਿਸ਼ਵਾਸ ਹੋਵੇ।
ਦੇਖੋ ਪਤਾ ਕੀ ਐ ਤੁਸੀਂ ਮਿਸਤਰੀ ਹੈਏ ਔ ਮੈਂ ਤੁਆਡੇ ਤੋਂ ਅੱਜ ਤੱਕ ਮੇਰੇ ਖਿਆਲ ਨਾਲ ਕੈਸ ਸੋ ਇਲੈਕਟਰ ਦਾ ਈ ਤੇਲ ਤੇਲ ਪਵਾਇਆ ਠੀਕ ਐ? ਲਗਭਗ ਉਹਦੇ ਨਾਲ ਮਤਲਬ ਮੇਰੀ ਐਵਰੇਜ ਵੀ ਅੱਛੀ ਐ ਹਾਂਜੀ
ਹਾਂਜੀ, ਹਾਂਜੀ, ਹਾਂਜੀ।
ਠੀਕ ਐ, ਉਹਦੀ ਉਹਦੇ ਨਾਲ ਐਵਰੇਜ ਵੀ ਅੱਛੀ ਆਂਦੀ ਐ। ਅਤੇ ਕਾਫੀ ਸਮੂਥ ਅ ਵਧੀਆ ਚੱਲਦੀ ਐ ਬਾਈਕ।
ਹਂ।
ਤੁਸੀਂ ਤੁਹਾਡੇ ਤੋਂ ਇਸ ਤੋਂ ਵਧੀਆ ਤੇਲ ਹੈਗਾ? ਅਹ ਵਧੀਆ ਤੇਲ ਹੈਗਾ ਤੁਸੀਂ ਉਹ ਪਾ ਸਕਦੇ ਹੋ ਮੈਨੂੰ
ਮੈਂ ਤੁਆਨੂੰ ਉਹੀ ਗੱਲ ਦੱਸ ਰਿਆ ਨਾਂ ਕਿ ਜਿੰਨਾ ਵਧੀਆ ਤੇਲ ਹੋਏਗਾ, ਓਨਾਂ ਇੰਜਣ ਦੀ ਜਾਨ ਬਣਦੀ। ਕਿਉਂਕਿ ਤੇਲ ਚ ਦੇਖਿਆ ਜਾਂਦਾ ਐ ਜੀ ਚਿਕਨਾਟ। ਚਿਗਨਾਟ ਇਸ ਲਈ ਦੇਖਦੇ ਨੇ ਕਿ ਮੰਨ ਲਓ ਗੱਡੀ ਜ਼ਿਆਦਾ ਚੱਲੇਗੀ ਤੇ ਬੈਲ ਅੰਦਰ ਬੈਰਿੰਗ ਨੇ, ਹੋਰ ਵੀ ਨੇ ਜਿਵੇਂ ਮੰਨ ਲਓ ਕਿ ਚਿਕਨਾਟ ਦੇ ਕਾਰਨ ਲੋਆ ਲੋਹੇ ਨੂੰ ਨਾ ਘਿਛਾਏ।
ਹਾਂ, ਹਾਂ ਬਿਲਕੁਲ ਬਿਲਕੁਲ ਸਹੀ ਗੱਲ ਐ, ਤੁਸੀਂ ਫਿਰ ਤੁਸੀਂ ਇਹ ਫਿਰ ਭਾਈ ਤੁਸੀਂ ਕਦੋਂ ਆਓਗੇ?
ਮੈਂ ਜਿਵੇਂ ਈ ਇੱਕ-ਦੋ ਦਿਨਾਂ ਤੱਕ ਆਵਾਂਗਾ ਜੀ ਫਿਰ ਤੁਹਾਨੂੰ ਦੱਸਦਾਂਗਾ ਮੈਂ, ਜਿਵੇਂ ਵੀ ਏ ਤੇ ਜਿਵੇਂ ਓਇਲ ਦੀ ਜਿੰਨੀ ਚਿਕਨਾਟ ਹੋਏਗੀ ਨਾ ਜੀ ਉਹ ਆਪਸ ਚ ਗਰਾਰੀਆਂ ਟਕਰਨਗੀਆਂ ਨੀ ਆਪਸ ਚ ਸ਼ੀਜ਼ ਨ੍ਹੀਂ ਮਾਰੇਗੀ। ਮਤਲਬ ਕਿ ਹੁਣ ਮੰਨ ਲਓ ਕਿ ਕੋਈ ਵੀ ਚੀਜ਼ ਐ ਆਪਾਂ
ਹਾਂ, ਹਾਂ।
ਜੇ ਮੰਨ ਲਓ ਕਿ ਹੁਣ ਚੀਕਨਾਟ ਘੱਟ ਜੇਗੀ ਓਇਲ ਦੀ ਤੇ ਉਹਦੇ ਨਾਲ ਕੀ ਹੁੰਦਾ ਹੈਗਾ ਗਰਾਰੀਆਂ ਆਪਸ ਚ ਤਕਰਾਨ ਲਈ ਸਟਾਰਟ ਹੋ ਜਾਂਦੀ ਐ।
ਅੱਛਾ, ਅੱਛਾ, ਅੱਛਾ, ਅੱਛਾ।
ਘਿਸਨੀ ਸਟਾਰਟ ਹੋ ਜਾਂਦੀ ਐ ਉਹਦੇ ਕਾਰਨ ਬਾਈਕ ਚ ਫਿਰ ਕਾਫੀ ਨੁਕਸਾਨ ਹੋ ਜਾਂਦਾ। ਤੇ ਜੇੜਾ ਸਸ ਸਸਤਾ ਤੇਲ ਹੁੰਦਾ ਐ ਵੈਦਾ ਦੇਖੋ ਜਿੰਨਾ ਮਹਿੰਗਾ ਤੇਲ ਓਨੀ ਚਿਕਣਾਟ ਜ਼ਿਆਦਾ। ਓਨੀਂ ਮਤਲਬ ਇੰਜਨ ਦੀ ਲਾਈਫ ਜੇ ਤੁਸੀਂ ਮੰਨ ਲਓ ਘੱਟ ਚਿਨਾਟ ਚਿਕਨਾਟ ਵਾਲਾ ਪਵਾਓਗੇ ਉਹ ਚਲੇੇਗੀ ਛੇ ਸੱਤ ਸੌ ਕਿਲੋਮੀਟਰ ਚੱਲੇਗਾ ਉਹਦੀ ਜਾਨ ਖ਼ਤਮ ਹੋ ਜੇਗੀ। ਉਹ ਵਧੀਆ ਚਿਕਨਾਹਟ ਵਾਲੇ ਤੇਲ ਦੇ ਨਾਲ ਇਹ ਹੁੰਦਾ ਐ ਕਿ ਦੋ ਹਜ਼ਾਰ ਪੱਚੀ ਸੌ ਮੇਂ
ਹਾਂ ਇੱਕ ਗੱਲ ਦੱਸੋ ਭਾਅ ਜੀ। ਤੁਆਡੀ ਮੈਂ ਗੱਲ ਸਮਝ ਗੇਆ, ਜੇੜੀ ਮੇਨ-ਮੇਨ-ਮੇਨ ਮੈਂ ਤਾਨੂੰ ਮੁੱਦੇ ਦੀ ਗੱਲ ਕਰਨਾ ਚਾਂਨਾ ਵਾਂ ਏਦੇ ਵਿਚ ਜੇੜੀ ਵਾਇਰਿੰਗ ਐ ਨਾ ਸਾਰੀ ਹੈਲੋ, ਵਾਇਰਿੰਗ ਜੇੜੀ ਹੈਗੀ ਨਾ ਓ ਲ ਲਗਭਗ ਸਾਰੀ ਕ ਤਾਰਾਂ ਜੇੜੀ ਹੈਗੀਆਂ ਕਾਫੀ ਹਾਰਡ ਹੋ ਕੇ ਨਾ ਟੁੱਟ ਗੀਆਂ। ਤੇ ਓਦਾ ਅਗਰ ਅਹ ਸਾਨੂੰ ਕਲੇਮ ਮਿਲ ਸਕਦੈ ਮਤਲਬ ਮੈਂ ਕਰਾਏਆ ਸੀਗਾ ਫੂਲੀ ਪਾਰਟੀ ਇੰਸ਼ੋਰੈਂਸ ਕਰਾਏਆ ਸੀ। ਤੇ ਓਦਾ ਕੁਛ ਸੋਲਿਊਸ਼ਨ ਹੈ ਮਤਲਬ ਓ ਕਲੇਮ ਮਿਲ ਕਲੇਮ ਮਿਲਜੇਗਾ ਮੈਨੂੰ।
ਨਈ-ਨਈ ਕਲੇਮ ਤੇ ਦੇਖੋ ਜੀ ਤਾਂ ਮਿਲਦੈ ਜੇ ਗੱਡੀ ਦੀ ਕੰਡੀਸ਼ਨ ਕਾਫੀ ਖਰਾਬ ਹੋਜੇ।
ਅੱਛਾ ਜੀ, ਨਈ ਗੱਡੀ ਦੀ ਕੰਡੀਸ਼ਨ ਤਾਂ ਠੀਕ ਐ, ਮੈਂ ਸਿਰਫ ਤਾਰਾਂ ਦੇ ਬਾਰੇ ਤੁਆਡੇ ਨਾਲ ਗੱਲ ਕਰ ਰਿਆਂ ਕੀ ਮਤਲਬ
ਐਦਾਂ ਨੀ ਮਿਲੇਗਾ ਜੀ ਦੇਖ ਦੇਖੋ ਜਿੰਨੇ ਦੀ ਏਦੀ ਵਾਇਰਿੰਗ ਨੀ ਐ ਓਨੇ ਦਾ ਤੁਸੀਂ ਇੰਸ਼ੋਰੈਂਸ ਜੋ ਵੀ ਐ ਤੁਆਡਾ ਜੋ ਵੀ ਫੀਸ ਤਾਂ ਲੱਗਦੀ ਐ ਜੀ ਥੋੜ੍ਹੀ ਬੋਤ, ਐਹ ਨੀ ਹੈਗੀ ਕੀ ਤੁਆਡਾ ਸਾਰਾ ਕੰਮ ਫਰੀ ਹੋਏਗਾ। ਫੁੱਲ ਪਾਲਟੀ ਜੀ ਵੀ ਓ ਤਾਂਵੀ ਤੀਹ ਚਾਲੀ ਕ ਪਰਸੈਂਟ ਪੈਸੇ ਲੈ ਜਾਂਦੇ ਨੇ।
ਮਤਲਬ ਅੱਦੇ ਪੈਸੇ ਲੱਗਨਗੇ।
ਅੱਦੇ ਲੈ ਈ ਜਾਂਦੇ ਨੇ ਜੀ।
ਪਤਾ ਕੀ ਐ ਦੇਖੋ ਵਾਇਰਿੰਗ ਨਾ ਅ ਮਤਲਬ ਕਾਫੀ ਪੁਰਾਨੀ ਹੋਨ ਦੇ ਬਾਦ ਓ ਜੇੜੀ ਤਾਰਾਂ ਹੈਗੀਆਂ ਸਾਰੀਆਂ ਕੁਛ ਹਾਰਡ ਹੋ ਕੇ ਨਾ ਕੱਟ ਗੀਆਂ ਆਪਨੇ ਆਪ। ਓਦੇ ਕਾਰਨ ਪਿਛਲੇ ਸਾਈਡ ਦੇ ਜੇੜੇ ਇੰਡੀਗੇਟਰ ਹੈਗੇ ਨੇ ਓ ਨੀ ਚਲ ਪਾਂਦੇ।
ਦਾ ਕੋਈ ਵੀ ਪਾ ਜੀ ਜਿਵੇਂ ਅਸੀਂ ਅਸੀਂ ਆਵਾਂਗੇ ਦੇਖਦੇ ਆਂ ਜਿੱਥੋਂ-ਜਿੱਥੋਂ ਜੋ ਕੁੱਛ ਐ ਤੁਆਡਾ ਐ ਵਦੀਆ ਕਰਕੇ ਔਰ ਅੱਛਾ ਕਰਾਂਗੇ ਦੇਖੋ ਸਾਨੂੰ ਪਤਾ ਐ ਜੇੜਾ ਸਾਡਾ ਕਸਟਮਰ ਐ ਵਦੀਆ ਐ ਹੈਪੀ ਕਸਟ ਕਸਟਮਰ ਬੋਲਦੇ ਜਿਨੂੰ ਵਦੀਐ ਤਾਂ ਓਦਾ ਕੰਮ ਆਪਾਂ ਗਲਤ ਥੋੜ੍ਹੀ ਕਰਨੈ ਵਦੀਆ ਈ ਕਰਾਂਗੇ। ਦੇਖੋ ਓ ਚ ਤੁਸੀਂ ਸਬਸੇ ਪੈਲੇ ਆਪਡੀ ਗੱਲ ਤੁਹਾਡੀਆਂ ਵਦੀਆ ਲੱਗੀ ਤੁਸੀਂ ਕਿਆ ਹੋਨਾ ਤੁਆਡੇ ਕੋਲ ਕਰਾਨੀ ਐ ਵਿਸ਼ਵਾਸ ਐ ਸੋਡਾ। ਤੇ ਉਸੇ ਨਾਲ ਆਪਾਂ ਤੁਆਡਾ ਕੰਮ ਵਧੀਆ ਕਰਾਂਗੇ ਔਰ ਵਿਸ਼ਵਾਸ ਸ਼ ਨਾਲ ਓਕੇ ਕਰਦਾਂਗੇ।
ਹਾਂ ਠੀਕ ਐ-ਠੀਕ ਐ ਔਰ ਤੁਸੀਂ ਚੇਲੇ ਕੋਲੋਂ ਜੇ ਕੋਈ ਕੰਮ ਕਰਾਨਾ ਤੁਸੀਂ ਖੁਦ ਕੰਮ ਕਰਨਾ ਐ, ਠੀਕ ਐ ਜੀ ਕਿਓਂਕਿ ਚੇਲੇਆਂ ਜ਼ਾਦਾ ਤੁਆਡੇ ਤੇ ਵਿਸ਼ਵਾਸ ਕਰਨਾ ਵਾ ਮੈਂ ਹਾਂ-ਹਾਂ-ਹਾਂ। ਠੀਕ ਐ-ਠੀਕ ਐ ਤੇ ਹੋਰ ਦੱਸੋ ਸਭ ਠੀਕ-ਠਾਕ। ਚਲੋ ਵਦੀਆ ਚਈਦੈ ਚਲੋ ਠੀਕ ਐ ਜੀ ਭਾਜੀ ਸਸ ਰੀ ਕਾਲ ਮੈਂ ਤਾਡੇ ਨਾਲ ਕਰਾਂ ਫਿਰ ਪਰਸੋਂ ਓਥੋਂ ਆ ਕੇ ਗੱਲ
ਹਾਂ
ਠੀਕ ਓਕੇ ਸਸ ਰੀ ਕਾਲ ਸਸ ਰੀ ਕਾਲ।